ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਸਰੀ ਕਾਲ ਜੀ।
ਹੋਰ ਕਿਵੇਂ ਓ।
ਅਸੀਂ ਵਧੀਆ, ਤੁਹਾਡੇ ਘਰ ਸਭ ਵਧੀਆ?
ਬਸ ਵਧੀਆ ਵਧੀਆ, ਹੋਰ ਘਰ ਪਰਿਵਾਰ ਸਾਰੇ ਕਿਵੇਂ?
ਸਾਡੇ ਘਰ ਪਰਿਵਾਰ ਸਾਰੇ ਵਧੀਆ, ਦੇਖੋ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ ਸਾਰੇ ਵਧੀਆ?
ਹਾਂਜੀ ਹਾਂਜੀ, ਸਾਰੇ ਵਧੀਆ, ਹੋਰ ਕੀ ਕਰ ਰਹੇ ਸੀ?
ਜੀ ਬਸ ਬੈਠੇ ਸੀ, ਅੱਜ ਮੈਂ ਸੋਚ ਰਿਹਾ ਸੀ, ਦੇਖੋ ਕੋ ਗੱਲ ਕਰ ਸਕਨੇ ਐ ਐਸੀ। ਮੋਬਾਈਲ ਦੇ ਜੋ ਫਾਇਦੇ ਨੇ ਤੇ ਮੋਬਾਇਲ ਦੇ ਜਿਹੜੇ ਨੁਕਸਾਨ ਹੁੰਦੇ ਆ-
ਬਿਲਕੁਲ ਬਿਲਕੁਲ।
ਉਹਨਾਂ ਦੇ ਬਾਰੇ ਦੇਖੋਂ, ਪਹਿਲੇ ਤਾਂ ਤੁਹਾਨੂੰ ਪਤਾ ਹੀ ਹੋਏਗਾ, ਕਿ ਮੋਬਾਇਲ ਦੇ ਸਾਨੂੰ ਕਿੰਨੇ ਫਾਇਦੇ ਹੈਗੇ ਆ। ਪਹਿਲੇ ਤਾਂ ਟਾਇਮ ਹੁੰਦਾ ਸੀ, ਕਿ ਇਹਨੂੰ ਇੱਕ ਮੈਸੇਜ ਅਗਰ ਚਿੱਠੀ ਵੀ ਭੇਜਣੀ ਹੁੰਦੀ ਸੀ ਨਾ, ਤੇ ਉਹਨੂੰ ਪੰਦਰਾਂ ਦਿਨ, ਦੋ ਦਿਨ, ਪੰਜ ਦਿਨ, ਸੱਤ ਦਿਨ ਲੱਗ ਜਾਂਦੇ ਸੀ।
ਬਿਲਕੁਲ, ਮਈਨਾਂ ਵੀ ਲੱਗ ਜਾਂਦਾ ਸੀ।
ਮੀਨਾ ਵੀ ਲੱਗ ਜਾਂਦਾ ਸੀ, ਅੱਜ ਤੇ ਵਟਸ ਐਪ ਹੈਗਾ ਐ, ਅਸੀਂ ਇੱਕ ਮੈਸੇਜ ਪਾਨੇ ਆ, ਇਕ ਦਮ ਪਹੁੰਚ ਜਾਂਦਾ ਐ, ਨਾਲੇ ਪਤਾ ਵੀ ਚੱਲ ਜਾਂਦਾ ਐ, ਪੁਰਾਣੇ ਟਾਈਮ ਵਿਚ ਕੀਸੀ ਲੋਕੀ ਕਬੂ ਤਰ ਛੱਡ ਦਿੰਦੇ ਸੀ, ਕਬੂਤਰ ਖੋ ਜਾਂਦੇ ਸੀ।
ਬਿਲਕੁਲ-ਬਿਲਕੁਲ।
ਬਿਲਕੁਲ-ਬਿਲਕੁਲ, ਚਿੱਠੀਆਂ ਨੇ, ਹੁਨ ਦਾ ਟਾਈਮ ਐ, ਦੇਖੋ ਅਗਰ ਤੁਸੀਂ ਵਟਸਐ ਸਭ ਤੇ ਅਗਰ ਇੱਕ ਮੈਸੇਜ ਪਾਓ ਪਹੁੰਚ ਜਾਏਗਾ, ਸਨੈਪਚੈਟ 'ਤੇ ਹੋ ਵੀਡੀਓ ਕੋਲ ਵੀ ਕਰ ਸਕਦੇ ਓ ਤੁਸੀਂ, ਸਾਹਮਣੇ ਬਹਿ ਕੇ ਗੱਲ ਕਰ ਸਕਦੇ ਓ, ਲੱਗਦਾ ਜਿਵੇਂ ਕੋਲ ਬੈਠਾ ਹੋਇਆ ਬੰਦਾ।
ਬਿਲਕੁਲ।
ਬਿਲਕੁਲ, ਔਰ ਪਹਿਲੇ ਦਾ ਟਾਈਮ ਕੀ ਹੁੰਦਾ ਸੀ, ਦੇਖੋ ਕੋਈ ਵੀ ਚੀਜ਼ ਹੋਏ ਔਰ ਦਿੱਕਤ ਹੋ ਜਾਂਦੀ ਸੀ, ਤੁਹਾਨੂੰ ਤੇ ਰਾਤ-ਬਰਾਤ ਤੁਸੀਂ ਕੋਈ ਚੀਜ਼ ਮੰਗਾ ਨੀ ਸਕਦੇ ਬਾਹਰੋਂ। ਦੁਕਾਨਾਂ ਬੰਦ ਹੋ ਗਈਆਂ ਤੇ ਹੋ ਈ ਗਈਆਂ।
ਬਿਲਕੁਲ-ਬਿਲਕੁਲ।
ਹੁਣ, ਹੁਣ ਤਾਂ ਤੁਸੀਂ ਕੋਈ ਵੀ ਚੀਜ਼ ਲਓ, ਔਨਲਾਈਨ ਔਡਰ ਕਰ ਦਉ ਜੀ। ਮਗਰ ਫੋਨ ਤੇ ਦੇਖੇ, ਇਹ ਸਾਰੇ ਤੇ ਫ਼ਾਇਦੇ ਤੇ ਗਿਣਵਾਵਾਂਗੇ ਤੇ ਬੜੇ ਦੇਰ, ਲੇਕਿਨ ਇਹਦੇ ਨੁਕਸਾਨ ਵੀ ਬੜੇ ਹੈਗੇ ਆ। ਜਿਵੇਂ, ਜਿਵੇਂ ਫ਼ੋਨ ਦੀ ਜੋ ਡਿਸਪਲੇ ਹੁੰਦੀ ਐ, ਐਮੂਲੇ ਡਿਸਪਲੇ ਅੱਖਾਂ ਤੇ ਬੜਾ ਗਹਿਰਾ ਅਸਰ ਪੈਂਦਾ ਐ ਇਹਨਾਂ ਦਾ।
ਬਿਲਕੁਲ ਜੀ ਬਿਲਕੁਲ।
ਬਿਲਕੁਲ-ਬਿਲਕੁਲ, ਦਿੱਕਤਾਂ ਹੁੰਦੀਆਂ ਨੇ ਅੱਖਾਂ ਤੇ ਦੇਖੋਂ ਹੁੰਦੀ ਐ, ਐਮੂਲੇਟ ਡਿਸਪਲੇ ਹੁੰਦੀ ਐ ਉਹ ਅੱਖਾਂ ਤੇ ਪੂਰੀ ਰੇਡੀਅਮ ਪੈਂਦੀ ਐ, ਸਾਡੀ ਅੱਖ ਅੱਖਾਂ ਤੇ ਫਿਰ ਸਾਨੂੰ ਕਈ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਇਹਦੇ ਤੋਂ। ਔਰ ਬਾਕੀ ਤੇ ਫੋਨ ਚਲਾ-ਚਲਾ ਕੇ, ਜਿਵੇਂ ਤੁਹਾਨੂੰ ਪਤਾ ਹੀ ਸਟਰੈਸ ਹੋ ਜਾਂਦਾ ਐ।
ਸਿਰ 'ਚ ਪੀੜ ਹੋਣ ਲੱਗ ਜਾਂਦਾ ਏ।
ਹਾਂਜੀ, ਉਹ ਤੇ ਹੈ ਈ ਐ।
ਹਾਂ ਤੇ, ਇਹ ਚੀਜ਼ ਹੈਗੀ ਐਂ, ਇਹ ਚੀਜ਼ ਨੂੰ ਥੋੜ੍ਹਾ ਧਿਆਨ ਰੱਖਣਾ ਪਏਗਾ ਸਾਨੂੰ, ਕਿ ਮਤਲਬ ਫੋਨ ਦੇ ਨੁਕਸਾਨ ਦੇਖੋਂ ਨੁਕਸਾਨ ਤਾਂ ਬੜੇ ਹੈਗੇ ਨੇ, ਪਹਿਲੇ ਹੁੰਦੇ ਸੀ ਕਿ ਸਾਡੀ ਪ੍ਰਾਈਵੇਸੀ ਇਕਦਮ ਲੀਕ ਹੋਈ ਪਈ ਐ, ਅਸੀਂ ਕਿੱਥੇ ਵੀ ਜਾਂਨੇ ਆ, ਸਟੋਰੀ ਪਾ ਦਿੰਨੇ ਆ। ਇੱਕਦਮ ਸਟੋਰੀ ਨੂੰ ਸਾਰੇ ਵੇਖਦੇ ਆ ਕਿ ਅਸੀਂ ਇੱਥੇ ਐ, ਪਤਾ ਚੱਲ ਜਾਂਦਾ ਸਾਰਿਆਂ ਨੂੰ ਅਸੀਂ ਕਿੱਥੇ ਹੈਗੇ ਐ। ਕੀ ਕਰ ਰਹੇ ਆ, ਕੀ ਖਾਂਦੇ ਆ, ਕਿੱਥੇ ਰਹਿੰਦੇ ਐ, ਸਭ ਪਤਾ ਚੱਲਦਾ ਰਹਿੰਦਾ
ਹਾਂਜੀ, ਹਾਂਜੀ।
ਪਹਿਲੇ ਟਾਈਮ, ਇਹ ਚੀਜ਼ ਦਾ ਫ਼ਾਇਦਾ ਸੀ, ਕਿ ਦੇਖੋ ਕਿ ਘੱਟ ਤੋਂ ਘੱਟ ਫੋਨ ਦਾ, ਅਗਰ ਫੋਨ ਨਾ ਹੁੰਦੇ ਤੇ, ਸਾਨੂੰ ਇਸ ਚੀਜ਼ ਦਾ ਫ਼ਾਇਦਾ ਹੁੰਦਾ ਕਿ ਸਾਡੀ ਪ੍ਰਾਈਵੇਸੀ ਕਦੇ ਲੀਕ ਨਾ ਹੁੰਦੀ।
ਬਿਲਕੁਲ- ਬਿਲਕੁਲ।
ਲੇਕਿਨ ਜੋ ਫੋਨ ਦੇ ਫ਼ਾਇਦੇ ਨੇ, ਉਹ ਅਨਗਿਨਤ ਹੈਗੇ ਨੇ, ਤੁਹਾਨੂੰ ਕੋਈ ਵੀ ਕੋਸ਼ਨ ਹੋਏ। ਤੁਹਾਡਾ ਕੋਈ ਵੀ ਜਵਾਬ ਹੋਏ, ਤੁਹਾਨੂੰ ਨਹੀਂ ਮਿਲ ਰਿਆ, ਉਹ ਜਵਾਬ ਤੁਸੀਂ ਫੋਨ 'ਚ, ਲੱਭ ਸਕਦੇ ਹੋ।
ਹਾਂਜੀ
ਉਹ ਆਰਾਮ ਨਾਲ ਤੁਹਾਨੂੰ ਫ਼ੋਨ ਦੇ ਅੰਦਰ ਮਿਲ ਜਾਏਗਾ, ਤੁਸੀਂ ਫ਼ੋਨ ਦੇ ਅੰਦਰ ਵੇਖ ਸਕਦੇ ਹੋ ਤੁਹਾਡੇ ਕੋਈ ਸਵਾਲ ਐ। ਕੋਈ ਜਵਾਬ ਏ, ਤੁਹਾਨੂੰ ਕਿੱਥੇ ਜਾਣਾ ਐ, ਤੁਸੀਂ ਚਲੇੇ ਗਏ ਉ ਤੁਸੀਂ ਖੋ ਗਏ ਹੋ, ਤੇ ਤੁਸੀਂ ਕੀ ਕਰ ਆਪ ਸਕਦੇ ਹੋ ਫੋਨ 'ਚ ਆਪਣਾ, ਆਪਣਾ ਆ ਆਪਣਾ ਗੂਗਲ ਮੈਪ ਖੋਲ੍ਹ ਕੇ, ਤੁਸੀਂ ਆਪਣੀ ਲੋਕੇਸ਼ਨ ਟਰੈਕ ਕਰ ਸਕਦੇ ਹੋ, ਕਿੱਥੇ ਜਾਣਾ ਸੀ ਕਿੱਧਰੋਂ ਆਏ ਹੋ, ਕਿੱਥੇ ਖੋ ਗਏ ਹੋ। ਤੁਹਾਨੂੰ ਕਿਸੇ ਕੋਲੋਂ ਪੁੱਛਣਾ ਨੀ ਪਏਗਾ, ਕਿੱਥੇ ਜਾਣਾ ਹੈ, ਕੀ ਇਹ। ਸਾਨੂੰ ਦੱਸ ਦਉ ਜਗ੍ਹਾ, ਫਿਰ ਲੋਕੀ ਕੀ ਕਰਦੇ ਆ, ਗਲਤ ਰਸਤਾ ਦੱਸ ਦਿੰਦੇ ਨੇ।
ਬਿਲਕੁਲ -ਬਿਲਕੁਲ, ਉਹ ਉਹ ਹੈ ਹੀ ਆ, ਐਮੇ ਕਰਦੇ ਨੇ ਗ ਬਿਲਕੁਲ ਚੌਲਦਾ ਫੁਲਕਾ ਦਾ
ਬਿਲਕੁਲ, ਪਰੇਸ਼ਾਨ ਕਰ ਦਿੰਦੇ ਨੇ, ਅੱਜ ਦੇ ਜ਼ਮਾਨੇ 'ਚ ਤੁਸੀਂ ਪਰੇ ਸ਼ਾਨ ਨਹੀਂ ਹੋ ਪਾਉਗੇ ਬਿਲਕੁਲ ਵੀ, ਕਿਉਂਕਿ ਤੁਹਾਡੇ ਕੋਲ ਗੂਗਲ ਮੈਪ ਹੈਗਾ‌ ਐ।
ਹਾਂਜੀ
ਦਿਨੇ ਤੇ ਦੇਖੋਂ ਦੁਕਾਨਾਂ ਖੁੱਲੀਆਂ ਹੀ ਹੁੰਦੀਆਂ ਨੇ, ਬਟ ਰਾਤੀ ਅਗਰ ਤੁਹਾਨੂੰ ਐਮਰਜੈਂਸੀ 'ਚ ਕੁਛ ਵੀ ਔਡਰ ਕਰਨਾ, ਤੁਸੀਂ ਬਲਿੰਕਟੋ, ਗਰੋਸਰੀ ਦਾ ਸਮਾਨ ਔਡਰ ਕਰ ਸਕਦੇ ਹੋ ਆਰਾਮ ਨਾਲ।
ਬਿਲਕੁਲ, ਇਹ ਤੇ ਹੈ ਹੀ ਹੈ ਬਟ ਬੜੀਆਂ ਸਾਰੀ ਵੈਬਸਾਈਟ ਹੈਗੀਆਂ ਨੇ, ਬਹੁਤ ਸਾਰੀ ਚੀਜ਼ਾਂ ਨਿਕਲ ਆਈਆਂ ਨੇ।
ਬ ਬਿਲਕੁਲ ਤੁਹਾਡੇ ਘਰ ਕੋਈ ਬਿਮਾਰ ਹੈਗਾ ਏ, ਇੱਕ ਦਮ ਬਿਮਾਰ ਹੋ ਗਏ ਹੋ, ਕੋਈ ਦਿੱਕਤ ਐ। ਰੋਟੀ ਮੰਗਵਾਉਣੀ ਐ, ਤੁਹਾਨੂੰ ਰੋਟੀ ਬਣਾਉਣੀ ਨਹੀਂ ਐ, ਤੇ ਫਿਰ ਤੁਸੀਂ ਔਨਲਾਈਨ ਔਡਰ ਕਰ ਸਕਦੇ ਹੋ ਰੋਟੀ ਨੂੰ। ਅੱਜ ਤੇ, ਬਣੀ ਬਣਾਈ ਰੋਟੀ ਓਨਲਾਈਨ ਓਡਰ ਹੋ ਜਾਂਦੀ ਐ ਔਰ।
ਹੁਣ ਕੋਈ ਬਾਹਰ ਦੀਆਂ ਟਿਕਟਾਂ, ਟ੍ਰੇਨ ਦੀਆਂ ਟਿਕ ਟਾ, ਪਲੇਨ ਦੀਆਂ ਟਿਕਟਾਂ ਬੁੱਕ ਕਰਾ ਸਕਦੇ ਹੋ।
ਟ੍ਰੇਨ ਦੀ ਟਿਕਟ, ਮੈਂ ਕਹਿਨਾ ਮੂਵੀ ਦੀ ਟਿਕਟ, ਆਪ ਲਾਈਨਾਂ 'ਚ ਨਈ ਲੱਗਣਾ ਪਏਗਾ। ਕੋਈ ਵੀ ਚੀਜ਼ ਹੈਗੀ ਹੈ ਨਾ, ਤੇ ਤੁਸੀਂ ਉਹ ਆਪਣੀ ਫੋਨ ਤੋਂ ਔਡਰ ਕਰ ਸਕਦੇ ਹੋ, ਹਰ ਚੀਜ਼ ਨੂੰ ਫ਼ੋਨ ਤੋਂ ਹੈਗੀ ਹੈ ਕਨੈਕਟ। ਤ ਐ ਅਲੈਕਸਾ ਹੁੰਦੀ ਐ ਜਿਹੜੀ, ਅਲੈਕਸਾ ਹੈਗੀ ਹੈ, ਉਹ ਫੋਨ ਤੋਂ ਕਨੈਕਟ ਕਟ ਰਹਿੰਦੀ ਐ, ਤੁਸੀਂ ਪੱਖਾ ਉਹਦੇ ਕੋਲੋਂ ਚੱਲਵਾ ਸਕਦੇ ਹੋ, ਬੂਆ ਉਹਦੇ ਕੋਲੋਂ ਖੁਲਵਾ ਸਕਦੇ ਹੋ। ਮਨਪਸੰਦ ਤੁਹਾਡਾ ਗਾਣਾ ਵਜਾ ਦੇ ਗੀ ਉਹ, ਪਹਿਲੇ ਟਾਈਮ ਕੀ ਹੁੰਦਾ ਸੀ, ਉੱਠਣਾ ਪੈਂਦਾ ਸੀ ਕੈਸਡ ਲਾਨੀ ਪੈਂਦੀ ਸੀ। ਤੇ ਫਿਰ ਉਹ ਟੇਪ ਬਦਲੋ, ਫਿਰ ਗਾਣਾ ਲਾਓ। ਹੁਣ ਫੋਨ ਦੇ ਇੰਨੇਂ ਫ਼ਾਇਦੇ ਹੋ ਗਏ ਨੇ, ਕਿ ਤੁਸੀਂ ਆਰਾਮ ਨਾਲ, ਇੱਕਦਮ ਅਲੈਕਸਾ ਨੂੰ ਔਡਰ ਕਰੋ, ਉਹ ਚਲਾ ਦੇਗੀ।
ਉਹ ਤੇ ਹੈ ਹੀ ਐ ਬੜਾ ਨੁਕਸਾਨ ਵੀ ਬਥੇਰਾ ਐ ਨਾ, ਦੇਖੋਂ ਛੋਟੇ ਬੱਚੇ ਜਿਵੇਂ ਫੋਨ ਚਲਾਉਂਦੇ ਹੈਗੇ ਆ। ਇਹਨਾਂ ਨੂੰ ਸਰੀਰਾਂ 'ਚ ਕਿੰਨਾ ਨੁਕਸਾਨ ਐ, ਉਹਨਾਂ ਦੀਆਂ ਅੱਖਾਂ 'ਚ।
ਇਹਦੇ ਕਈ ਨੁਕਸਾਨ ਵੀ ਹੈਗੇ ਆ, ਕਿਉਂਕਿ ਦੇਖੋਂ ਕਈ ਲੋਕਾਂ ਨੂੰ ਫ਼ੋਨ ਦੇ ਬਾਰੇ ਹਜੇ ਇੰਨੀ ਨੌਲੇਜ ਨਹੀਂ ਹੈਗੀ। ਕੋਈ ਵੀ ਓ ਟੀ ਪੀ ਆਂਦਾ ਐ, ਜਾਂ ਕੋਈ ਵੀ ਲਿੰਕ ਵਟਸਐਪ 'ਤੇ ਆਦਾ ਐ‌। ਉਹਦੇ ਤੇ ਟੱਚ ਕਰ ਦਿੰਦੇ ਨੇ, ਜਿਹਦੇ ਨਾਲ ਉਹਨਾਂ ਦੀ ਪ੍ਰਾਈਵੇਸੀ ਲੀਕ ਬਹੁਤ ਜ਼ਿਆਦਾ ਹੋ ਸਕਦੀ ਐ। ਉਹਨਾਂ ਦਾ ਪਰਸਨਲ ਡਾਟਾ ਸ਼ੇਅਰ ਹੋ ਜਾਂਦਾ ਏ, ਸਕੈਮਸ ਹੁੰਦੇ ਆ।
ਹੂੰ ਹੂੰ।
ਜਿਵੇਂ ਦੇ ਝੂਠੇ ਕੋਲਸ ਆਦੇ ਆ, ਝੂਠੇ ਕੋਲਾਂ 'ਤੇ ਆ ਗੱਲਾਂ ਕਰਦੇ ਆ ਕੀ ਤੁਹਾਨੂੰ ਇਹ ਮਿਲ ਜਾਏਗਾ ਇੰਨੇ ਦੀ ਲੋਟਰੀ ਜਿੱਤੀ ਹੈ ਤੁਸੀਂ।
ਬਿਲਕੁਲ ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਹੈ। ਕਿੱਥੇ ਉਹਨੂੰ ਬੜੀ ਹੈ ਗਿਆ ਹੈ। ਬਹੁਤ ਅੱਜ ਕੱਲ੍ਹ ਦੇਖੋ ਜੀ ਫੋਨ ਚ ਪੈਸੇ ਹੀ ਕੱਢਵਾ ਸਕਦੇ ਹੋ ਪਵਾ ਸਕਦੇ ਹੋ।
ਬਿਲਕੁਲ ਅਸੀਂ ਤੁਸੀਂ ਤੇ ਵੇਖੋ ਫੇਰ ਵੀ ਥੋੜੇ ਸਮਝਦਾਰ ਹੈਗੇ ਹਾਂ ਵਰਨਾ ਕੀ ਹੁੰਦਾ ਨਾ ਅਕਸਰ ਕੀ ਹੁੰਦਾ ਸੀ ਕਿ ਅਸੀਂ ਫਸ ਜਾਂਦੇ ਹਾਂ ਇਸ ਚੀਜ਼ ਦੇ ਅੰਦਰ ਆ ਕੇ। ਫਿਰ ਅਸੀਂ ਕਈ ਲੋਕ ਹੁੰਦੇ ਇਹਨਾਂ ਨੇ ਅਸੀਂ ਤਾਂ ਜਦੋਂ ਸਮਝਦੇ ਰਹਿ ਗਿਆ ਹਾਂ ਕਈ ਲੋਕ ਹੁੰਦੇ ਨੇ ਜੋ ਇਹਨਾਂ ਚੀਜ਼ਾਂ 'ਚ ਫਸ ਜਾਂਦੇ ਆ। ਉਹਨਾਂ ਨੂੰ ਪੈਸੇ ਦੇ ਦਿੰਦੇ ਆ ਆਪਣੇ ਕੋਲੋਂ।
ਆਧਾਰ ਕਾਰਡ ਲਿੰਕ ਕਰ ਦਿੰਦੇ ਆ ਉਹਨੂੰ ਦੱਸ ਦਿੰਦੇ ਆ ਓ ਟੀ ਪੀ ਵਗੈਰਾ ਦਸ ਦਿੰਦੇ ਆ।
ਬਿਲਕੁਲ ਇੱਕ ਓ ਟੀ ਪੀ ਸ਼ੇਅਰ ਕਰੋ ਪਰਸਨਲ ਸਾਰੀ ਇਨਫੋਰਮੇਸ਼ਨ ਸ਼ੇਅਰ ਹੋ ਜਾਂਦੀ ਹੈ ਫੋਨ ਦੇ ਕਈ ਨੁਕਸਾਨ ਹੈਗੇ ਆ। ਜਿਹੜੇ ਬੜੇ ਹਾਰਫੁਲ ਫੁੱਲ ਹੈਗੇ ਆ ਲੇਕਿਨ ਫਾਇਦੇ ਤਾਂ ਦੇਖੀਏ ਅਗਰ ਫਾਇਦੇ ਤਾਂ ਫਾਇਦੇ ਦੀ ਤਾਂ ਗੱਲ ਕਰ ਹੀ ਨਹੀਂ ਸਕਦੇ। ਫਾਇਦੇ ਤਾਂ ਬੜੇ ਹੀ ਹੈ ਗਿਆ। ਗਿਣਤੀ ਕਰਦੇ ਥੱਕ ਜਾਓਗੇ ਫਾਇਦੇ ਤਾਂ ਇੰਨੇ ਹੈ ਆ ਫੋਨ ਦੇ ਜਿੱਥੇ ਜਾਓ ਉੱਥੇ ਕਲ ਕਰ ਲਓ। ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਉਹ ਔਡਰ ਕਰ ਦਿਉ ਜੀ।
ਤੁਸੀ ਦੇਖਲੋ ਤੁਸੀਂ ਕਿੱਥੇ ਹੈਗੇ ਹੋ ਕਿੱਥੇ ਜਾਣਾ ਇਹ ਨਵਾਂ ਸ਼ਹਿਰ ਹੈ। ਕੀ ਨਾ ਇਹ ਵੀ ਹੋ ਜਾਂਦਾ ਆ।
ਔਰ ਤੁਸੀਂ ਕੋਈ ਨਵੀਂ ਸਿਟੀ ਆਜੋ ਤਾਂ ਤੁਸੀਂ ਉਹ ਸਾਰਾ ਡਾਟਾ ਤੁਹਾਡੇ ਕੋਲ ਫੋਨ ਹੈਗਏ ਕਿ ਤੁਹਾਨੂੰ ਕਿੱਥੇ ਜਾਣਾ ਹੈ ਕਿੱਧਰੋਂ ਟ੍ਰਰੇਨ ਮਿਲੇਗੀ। ਕਿੱਧਰ ਜਾਣਾ ਪਹਿਲੇ ਹੁੰਦਾ ਸੀ ਕਿ ਸਾਨੂੰ ਅਗਰ, ਅਗਰ ਮੰਨ ਲਓ ਆਪਣੇ ਏਰੀਏ ਤੋਂ ਦੂਜੀ ਜਗਾ ਜਾਣਾ ਹੈ ਨਾ ਉੱਧਰ ਦੀ ਟ੍ਰੇਨ ਵੇਖਣੀ ਏ ਤੇ ਸਾਨੂੰ ਸਟੇਸ਼ਨ ਜਾਣਾ ਪੈਂਦਾ ਤਾ, ਫਿਰ ਉਹ ਦੱਸਦੇ ਸੀ ਕਿ ਐ ਵਾਲੀ ਟ੍ਰੇਨ ਹੈਗੀ ਉਹ ਉਹਨਾਂ ਨੇ ਟਿਕਟ ਕਰਨੀ ਐ। ਪਰ ਹੁਣ ਸਾਡੇ ਕੋਲ ਪੂਰੇ ਹਫਤੇ ਤੇਰਾ ਡਾਟਾ ਹੈਗਾ ਤੁਹਾਨੂੰ ਪਤਾ ਹੈ ਕਿ ਕੱਲ੍ਹ ਕਿਹੜੀ ਟ੍ਰੇਨ ਜਾਏਗੀ, ਕਿੰਨੇ ਵੱਜੇ ਜਾਏਗੀ ਪਰਸੋਂ ਕਿੰਨੇ ਵੱਜੇ ਵਜੇ ਜਾਏਗੀ ਕਿਹੜੀ ਜਾਏਗੀ ਤੁਹਾਡੇ ਕੋਲ ਨੌਲੇਜ ਈਦਾ ਉਹ ਹੈਗਾ ਅਗਰ ਤੁਸੀਂ ਤਮੀਜ਼ ਨਾਲ ਚਲਾਓ ਤੇ ਫੋਨ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ।
ਜੀ ਬਿਲਕੁਲ ਦੇਖੋ ਨਾ ਅੱਜ ਕੱਲ੍ਹ ਲੰਬੀ ਲਾਈਨ ਲਾਨੀਆਂ ਪੈਂਦੀ ਆ ਟਿਕਟਾਂ ਲਈ ਆਪਣੇ ਫੋਨ ਤੋਂ ਬੁੱਕ ਤੂੰ ਕਰੋ ਟਿਕਟ ਤੇ ਘਰ ਹੀ ਲੈਲੋ। ਮਤਲਬ ਕਿੰਨੀਆਂ ਕਿਨ ਲੰਬੀਆਂ ਲਾਈਨਾਂ ਲਉਣੀਆਂ ਪੈਂਦੀਆਂ ਟਿਕਟਾਂ ਵਾਲੀ ਬੱਸਾਂ ਲਈ ਹੁਣ ਤੇ ਅੱਜਕਲ ਏਪ ਸਿਸਟਮ ਹੋ ਗਿਆ। ਤੁਸੀਂ ਬੱਸ ਦੀ ਵੀ ਟਿਕਟ ਘਰ ਬਹਿ ਕੇ ਬੁੱਕ ਕਰ ਸਕਦੇ ਹੋ, ਪਲੇਨ ਦੀ, ਟ੍ਰੇਨ ਦੀ ਜਿਹੜੀ ਮਰਜ਼ੀ ਲੈਲੋ।
ਬਿਲਕੁਲ ਜੀ, ਬਿਲਕੁਲ -ਬਿਲਕੁਲ ਇਹ ਗੱਲ ਤਾਂ ਹੈ ਹੀ।
ਹਾਂਜੀ।
ਬਾਕੀ ਤੁਸੀਂ ਵੇਖੋ, ਅਗਰ ਫੋਨ ਹੈਗਾ ਤੁਹਾਡੇ ਕੋਲ ਤੇ ਮੈਂ ਕਹਿਵਾਂਗਾ ਤੁਸੀਂ ਅਗਰ ਕਈ ਸਾਰੀ ਜੋ। ਪਰੇਸ਼ਾਨੀ ਹੁੰਦੀ ਹੈ ਉਹਨਾਂ ਫਸ, ਫਸ ਜਾਓਗੇ ਤੇ ਨਿਕਲ ਜਾਓਗੇ ਜਿਵੇਂ ਅਸੀਂ ਫਸ ਜਾਂਦੇ ਹਾਂ ਕਿੱਥੇ। ਮੰਨ ਲਓ ਕਿ। ਅਸੀਂ ਨੂੰ ਕੋਈ ਚੀਜ਼ ਦਿੱਕਤ ਹੋ ਜਾਂਦੀ ਹੈ, ਪਰੇਸ਼ਾਨੀ ਹੋ ਜਾਂਦੀ ਹੈ ਸਾਨੂੰ ਛੱਟ ਸੁੱਟ ਲੱਗ ਜਾਂਦੀ ਹੈ ਅਸੀਂ ਇਕਦਮ ਫੋਨ ਹੋਏਗਾ ਤੇ ਕੋਲ ਮਿਲਾ ਸਕਦੇ ਹਾਂ ਕਿਸੇ ਨੂੰ ਬੁਲਾ ਸਕਦੇ ਹਾਂ ਆਪਣੇ ਕੋਲ
ਹਾਂਜੀ।
ਆਹ ਤੁਸੀਂ ਆਪਣੇ ਆਪ ਹੱਥ ਪਾਸ ਫੋਨ ਕਰੋ, ਬੁਲਾ ਲੋ ਕਿਸੇ ਨੂੰ ਵੀ
ਹਾਂਜੀ। ਕੁਛ ਸੁਵਿਧਾਵਾਂ ਹੋਈਆਂ ਨੇ ਫੋਨ ਨਾਲ, ਪਰ ਪ੍ਰੋਬਲਮ ਵੀ ਹੁੰਦੀ ਆ ਨਿੱਕੇ- ਨਿੱਕੇ ਬੱਚਿਆਂ ਨੂੰ ਫੋਨ ਮਿਲ ਜਾਂਦਾ, ਇਹਨਾਂ ਦੀ ਅੱਖਾਂ ਤੇ ਇਫੈਕਟ ਪੈ ਜਾਂਦਾ ਆ।
ਬਿਲਕੁਲ ਬੱਚੇ ਫੋਨਾਂ 'ਚ ਲੱਗੇ ਰਹਿੰਦੇ ਆ, ਪੜ੍ਹਾਈ ਨਹੀਂ ਕਰ ਪਾਉਂਦੇ ਆਪਣੀ
ਬਿਲਕੁਲ- ਬਿਲਕੁਲ ਇਹਹੀ ਹੈ ਨਾ। ਬੱਚੇ ਵੀ ਅੱਜਕਲ ਸਾਰੀ ਦਿਹਾੜੀ ਫੋਨਾਂ ਵਿੱਚ ਗੇਮ ਹੋਰ ਕੁਛ ਹੈ
ਰੋਟੀ, ਰੋਟੀ ਨਹੀਂ ਖਾਂਦੇ ਬਈ ਬਿਨਾਂ ਫ਼ੋਨ ਤੋਂ ਰੋਟੀ ਨਹੀਂ ਖਾਂਦੇ
ਬਿਲਕੁਲ- ਬਿਲਕੁਲ, ਬਿਲਕੁਲ- ਬਿਲਕੁਲ ਮ ਹੁ ਤੇ ਰੋਟੀ ਵੀ ਨਹੀਂ ਖਾਂਦੇ ਬਿਲਕੁਲ- ਬਿਲਕੁਲ ਤੁਸੀਂ ਇਹ ਦੇਖੋ ਨਾ ਜਿਵੇਂ ਕਿ, ਅਗਰ ਕਿਸੇ ਬੱਚੇ ਦਾ ਫੱਕ ਲੱਗ ਗਈ ਹੈ ਤੇ ਉਹ ਕਹਿ ਕੇ ਮੈਨੂੰ ਫੋਨ ਦੇ ਦੋ ਮੈਂਦਰ ਵਿੱਚ
ਬਿਲਕੁਲ ਜੀ
ਕਿੱਦਾਂ ਦਾਂ ਕਰਦੇ ਹੈਗੇ ਨੇ, ਹਾਂਜੀ- ਹਾਂਜੀ ਬੋਲੋ
ਦੇਖੋ ਮੈਂ ਇਹੋ ਕਹਿਣਾ ਚਾਹੁੰਦਾ ਵਾਂ ਕਿ ਲਾਸਟ ਸੀ ਨਾ ਬੱਚਿਆਂ ਨੂੰ ਜਿੰਨਾ ਹੋ ਸਕੇ ਫੋਨ ਤੋਂ ਬਚਾਓ ਫੋਨ ਦੇ ਫਾਇਦੇ ਨੇ ਤੇ ਫੋਨ ਦੇ ਨੁਕਸਾਨਾਂ ਵਿੱਚ ਇਹ ਵੀ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਦਵਾਂਗੇ ਨਾ ਤੇ ਅਸੀਂ, ਬੜਾ ਫੋਨ ਦਾ ਜਿਹੜਾ ਫਾਇਦੇ ਹੀ ਫਾਇਦੇ ਨੇ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਯੂਜ ਕਰ ਸਕਦੇ ਹਾਂ ਤੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ
ਬਿਲਕੁਲ
ਜੋ ਨੁਕਸਾਨ ਨੇ, ਜੋ ਇਹ ਬੱਚੇ ਦੀ ਪੜ੍ਹਾਈਆਂ ਨੇ, ਫੋਨ ਦੇ ਚੱਕਰ ਚੁੱਲ ਨੇ ਅਸੀਂ ਅਗਰ ਸਾਥ ਦੇਈਏ ਮੱਤ ਥੋੜ੍ਹੀ ਲਾਈਏ ਤੇ ਅਸੀਂ ਫਾਇਦਾ ਵੀ ਇਹਨਾਂ ਦਾ ਯੂਜ਼ ਹੀ ਕਰਦੇ ਸਕਦੇ ਹੋ, ਹਰ ਚੀਜ਼ ਦੇ ਫਾਇਦੇ- ਫਾਇਦੇ ਯੂਜ ਕਰ ਸਕਦੇ ਹਾਂ ਨੁਕਸਾਨਾਂ ਤੋਂ ਬਚ ਸਕਦੇ ਹਾਂ, ਚਲੋ ਤੁਹਾਡੇ ਨਾਲ ਗੱਲ ਕਰਕੇ ਨਾ ਬਹੁਤ ਅੱਛਾ ਲੱਗਿਆ
ਹਾਂਜੀ, ਮੈ ਓਕੇ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ